ਹੈਲੋ। ਹੈਲੋ
ਹੈਲੋ, ਹਾਂਜੀ। ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਕੇ ਹਾਲ ਠੀਕ ਹੋ।
ਵਧੀਆ, ਤੁਸੀਂ ਸੁਣਾਓ।
ਹਾਂਜੀ-ਹਾਂਜੀ। ਅਸੀ ਵੀ ਵਧੀਆ ਸਭ ਵਧੀਆ
ਹਾਂਜੀ।
ਘਰ ਠੀਕ ਨੇ ਸਭ ਤਾਡੇ ਬੱਚੇ ਤੇ
ਹਾਂਜੀ-ਹਾਂਜੀ। ਸਭ ਵਧੀਆ ਤੁਸੀਂ ਸੁਣਾਓ ਉੱਧਰ ਕਿੱਦਾਂ ਠੀਕ ਨੇ।
ਹਾਂਜੀ-ਹਾਂਜੀ। ਸਭ ਠੀਕ ਨੇ ਵਧੀਆ ਜੀ।
ਹਮ ਹੋਰ ਕੀ ਕਰਦੇ ਪਏ ਸੀ।
ਕੁਛ ਨਹੀਂ ਬਸ ਬੈਠੇ ਦੇ ਸੀ। ਤੁਹਾਡਾ ਫੋਨ ਆਇਆ।
ਅੱਛਾ ਜੀ।
ਹਮ, ਮੈਂ ਅੱਜ ਸੋਚ ਹੀ ਰਹੀ ਸੀ। ਮੈਂ ਕਿਹਾ ਸੀ ਚਲੋ ਤੁਹਾਨੂੰ ਫੋਨ ਕਰਾਂਗੀ। ਤੇ ਦੇਖੋ ਯਾਦ ਕੀਤਾ ਤੁਹਾਡਾ ਫੋਨ ਆਯਾ। ਅੱਛਾ
ਹੋਰ ਮੈਂ ਬੱਚੇ ਬੁੱਚੇ ਪਾਏ ਸੀੇ ਫ੍ਰਰੀ ਹੋਈ ਸੀ ਉਹਨਾਂ ਕੋਲੋਂ ਮੈਂ ਕਿਹਾ ਚੱਲ ਫੋਨ ਕਰ ਲੈਂਦੀ ਹੈਗੀ ਆਂ ਤਾਂ ਦਿਨਾਂ ਦਾ ਟਾਈਮ ਹੀ ਨਹੀਂ ਲੱਗਦਾ ਹੈਗਾ ਬੱਚੇ ਹੀ ਬੜਾ ਤੰਗ ਕਰਦੇ ਹੈਗੇ ਆ
ਹਾਂਜੀ ਹਾਂਜੀ ਹਾਂ ਛੋਟੇ ਵੀ ਨੇ ਨਾ ਬੱਚੇ ਫਿਰ
ਜੀ
ਕਰਦੇ ਨੇ ਅੱਜ ਕੱਲ ਬੱਚੇ ਵੈਸੇ ਹੀ ਛੁੱਟੀਆਂ ਪਈ ਦੀਆ ਤੇ ਪਰੇਸ਼ਾਨ ਤਾਂ ਕਰਨਾ ਹੀ ਉਹਨਾਂ ਨੇ
ਬਹੁਤ ਪਰੇਸ਼ਾਨ ਕਰਦੇ ਹੈਗੇ ਆ
ਹਾਂਜੀ ਹੋਰ ਸੁਣਾਓ ਬਸ ਮੈਂ ਵੈਸੇ ਤੁਹਾਨੂੰ ਯਾਦ ਅੱਜ ਕਰ ਰਹੀ ਸੀ ਸੀ ਉਸ ਦਿਨ ਅਸੀਂ ਤੁਹਾਡੇ ਘਰ ਆਏ ਸੀ ਨਾ
ਹਾਂਜੀ
ਤੇ ਤੁਸੀਂ ਚਾਮਪਾਂ ਦੀ ਸਬਜ਼ੀ ਬਣਾਈ ਦੀ ਸੀ ਜਿਹੜੇ ਤੁਹਾਡੇ ਮੈਨੂੰ ਲੱਗ ਬੜੀ ਫੇਮਸ ਆ ਉੱਥੇ
ਹਾਂਜੀ
ਹਾਂ, ਤੇ ਉਹ ਮੈਂ ਯਾਦ ਕਰਦੀ ਪਈ ਸੀ ਮੈਂ ਕਿਹਾ ਬੜੀ ਸਵਾਦਗੀ ਸੀ ਚਲੋ ਮੈਂ ਵੀ ਮੰਗਵਾਉਣੀ ਆ ਤੇ ਬਣਾਵਾਂਗੀ ਤੇ ਪਤਾ ਹੈ ਕਿ ਮੈਂ ਤੇ ਕਦੀ ਬਣਾਈ ਨਹੀਂ ਤੇ ਇਸ ਕਰਕੇ ਹੂੰ, ਮੈਂ ਕਿਹਾ ਚਲੋ ਤੁਹਾਨੂੰ ਪੁੱਛ ਕੇ ਕੇ ਰੈਸਪੀ ਪੁੱਛਾਂਗੀ ਤੁਸੀਂ ਕਿਵੇਂ ਬਣ ਦੇ ਉਹ ਤੇ ਫੇਰ ਮੈਂ ਵੀ ਬਣਾ ਕੋਸ਼ਿਸ਼ ਕਰਾਂਗੀ ਬਣਾਉਣ ਦੀ
ਹੂੰ ਹੂੰ, ਨਹੀਂ ਈਜ਼ੀ ਹੈ ਬਾਕੀ ਸਬਜ਼ੀਆਂ ਜਿੱਦਾਂ ਬਣਦੀਆਂ ਓਦਾਂ ਹੀ ਐ ਵੀ ਬਣਦੀ ਹੈਗੀ ਹੈ
ਅੱਛਾ ਅੱਛਾ ਹਾਂ, ਥੋੜਾ ਹਿਸਾਬ ਹੁੰਦਾ ਨਾ ਕੋਈ ਇਹਦੇ ਮਸਾਲੇ ਮਸੂਲੇ ਕਿੰਨੇ ਪਾਣੇ ਕਿੰਨੇ ਪਾ ਪਾਣੀ
ਹਾਂਜੀ ਉਹ ਤਾਂ ਹੈ ਸਾਡੇ ਤਾਂ ਇੱਥੇ ਹੈ ਨਾ ਪੈਕਟ ਮਿਲਦਾ ਹੈਗਾ ਆ ਤੇ ਉਹਦੇ ਵਿੱਚ ਹੀ ਮਸਾਲਾ ਹੁੰਦਾ ਹੈਗਾ ਆ। ਠੀਕ ਹੈ ਨਾ ਅਹ ਉਹਨੂੰ। ਜੋ ਉਹਨੂੰ ਪਹਿਲਾਂ ਉਹ ਕਿਉਂਕਿ ਫਰਿੱਜ ਦੀਆਂ ਲੱਗੀਆਂ ਹੁੰਦੀਆਂ ਹੈਗੀਆਂ ਮੈਂ ਤੇ ਉਹਨੂੰ ਪਹਿਲਾਂ ਨਾ ਮਤਲਬ ਕਿ ਅਸੀਂ ਗਰਮ ਪਾਣੀ ਵਿੱਚੋਂ ਉਹ ਤੁਹਾਡੀ ਹੈਗੀ ਮਿਰਚ ਜਾਂ ਉਹਨੂੰ ਥੋੜਾ ਟਾਈਮ ਪਹਿਲਾਂ ਬਾਹਰ ਨਿਕਾਲ ਕੇ ਰੱਖ ਦੋ ਘੰਟਾ ਅੱਧਾ ਘੰਟਾ ਪਹਿਲਾਂ ਜਾਂ ਇਹ ਤੁਸੀਂ ਉਸੇ ਟਾਈਮ ਨ ਖਾਲੀ ਹੈਗੀ ਗੀਏ ਤੇ ਫੇਿਰ ਉਹਨੂੰ ਥੋੜ੍ਹਾ ਜਿ ਨਾ ਗਰਮ ਪਾਣੀ ਦੇ ਵਿੱਚ ਨਿਕਾਲ ਲੋ ਤੇ ਤਾਂਾਵੇ ਠੀਕ ਹੋ ਜਾਂਦੀਆਂ ਹੈਗੀਆਂ ਮੈਂ ਫੇਰ ਉਹਨੂੰ ਫਰਾਈ ਕਰ ਲੈਣਾ ਤੇਲ ਦੇ ਵਿੱਚ ਨਾ ਠੀਕ ਹੈ ਤੇ ਉਹਨੂੰ ਥੋੜੀਆਂ ਬਰਾਊਨ ਜਿੀਆਂ ਕਰ ਲੈਦੀੀਆਂ ਹੈਗੀਆਂ ਮੈਂ ਫਿਰ ਉਹਨੂੰ ਕੱਢ ਲੈਣਾ ਹੈਗਾ ਆ ਤੇ ਹਾਂ ਡਪ ਫਰਾਾਈ ਕਰ ਤੇ ਹੈਗ
ਅੱਛਾ ਅੱਛਾ
ਹਾਂ ਹਾਂਜੀ ਤੇ ਫੇਿਰ ਉਸ ਤੋਂ ਬਾਅਦ ਇੱਕ ਸਾਈਡ ਤੇ ਤੜਕਾ ਲਗਾਣਾ ਰੱਖ ਲਓ ਇਹ ਵੈਸੇ ਤੁਸੀਂ ਨਾਲ ਵੀ ਕੰਮ ਕਰ ਸਕਦੇ ਹੋ ਨਾਲੋ ਨਾਲ ਜਲਦੀ ਜਲਦੀ ਖ਼ਤਮ ਹੋ ਜਾਂਦਾ ਹੈ ਨਾਲੇ ਫਰਾਈ ਕਰ ਲ ਲੋ ਨਾਲੇ ਤੜਕਾ ਲਾ ਲਓ ਜਿੱਦਾਂ ਜਿੱਦਾਂ ਪਹਿਲਾਂ ਫਰਾਈ ਕਰਨ ਬੈਠੋ ਫੇਿਰ ਤੜਕਾ ਲਾਉਣ ਬੈਠੋ ਬੜਾ ਟਾਈਮ ਲੱਗ ਜਾਂਦਾ ਹੈ
ਹਾਂ ਆ ਤੇ ਹੈ ਫੇਰ ਦੋ ਘੰਟੇ ਤਾਂ ਸਮਝੋ ਲਾਗ ਹੀ ਜਾਂਦੇ ਹੋਣੇ
ਹਾਂਜੀ ਹਾਂਜੀ ਫੇਿਰ ਮੈਂ ਏਦਾਂ ਹੀ ਕਰਦੀ ਹੁੰਦੀ ਹਾਂ ਨਾਲ ਫਰਾਈ ਕਰ ਲੈਂਦੀ ਹਾਂ ਨਾਲ ਹੀ ਮੈਂ ਤੜਕ ਲਾ ਲੈਂਦੀ ਹੈਗੀ ਹਾਂ ਸਾਡੇ ਤਾਂ ਇਹ ਵੀ ਹੁੰਦਾ ਨਾ ਕਿ ਬੱਚਿਆਂ ਦੀ ਅਲੱਗ ੇ ਬਣਦੀ ਹੈਗੀ ਸਬਜ਼ੀ
ਅੱਛਾ ਅੱਛਾ
ਨ ਉਹ ਚ ਥੋੜਾ ਜਿ ਹਾਂ ਉਹ ਮਿਰਚ ਨਹੀਂ ਖਾਂਦੇ ਹੈਗੇ ਆਦਤ ਨਹੀਂ ਪਾਈ ਹਲੇੇ ਮੈਂ ਵੀ ਉਹੀ ਪਛਤਾਾਨਦੀ ਕਿ ਬੱਚਿਆਂ ਨੂੰ ਆਦਤ ਪਾਉਣੀ ਚਾਹੀਦੀ ਹੈਗੀ ਹੈ ਸਭ ਕੁਛ ਖਾਣ ਦੀ ਦੋ ਦੋ ਫੇਰ ਅਲੱਗ ਅਲੱਗ ਸਬਜ਼ੀਆਂ ਵਧੀਆ ਹੈਗੀਆਂ
ਹਾਂ ਹਾਂ ਛੋਟੇ ਹੈ ਨਾ ਹੇ ਹੌਲੀ ਹੌਲੀ ਤਾਂ ਆਾਂ ਅਤੇ ਪੈ ਜਾਏਗੀ
ਹਮ ਹੈ ਸ਼ੁਰੂ ਕੀਤੀ ਹੈ ਹੁਣ ਦੇਖੋ ਕਦੋਂ ਤੱਕ ਕਿੰਦੀ ਹੈਗੀ ਹੈ? ਹੂੰ ਫੇਰ ਕਰਨ ਕੜਾਹੀ ਲੈ ਲੈਂਨੀ ਆ ਕੜਾਹੀ ਵਿੱਚ ਤੇਲ ਪਾਉਣਾ ਹੈਗਾ ਆ। ਠੀਕ ਹੈ, ਜਿੰਨਾ ਕੁ ਤੁਸੀ ਦੇਖ ਲੈਂਦਾ ਜਿਸ ਹਿਸਾਬ ਨਾਲ ਤੁਸੀਂ ਚਾਮਪਾਂ ਹੋਣਗੀਆਂ ਉਸ ਹਿਸਾਬ ਨਾਲ ਹੀ ਪਿਆਜ਼ ਵਗੈਰਾ ਅਤੇ ਟਮਾਟਰ ਵਗੈਰਾ ਕੱਟ ਲੈਣੇ ਹੈਗੇਆ। ਠੀਕ ਹੈ ਉਓਨੀ ਕੁ ਕੁਆਂਟਿਟੀ ਦੇ ਵਿੱਚ ਜਿਨਾ ਤੇਲ ਪਾਣਾ ਹੈਗਾ। ਤੇਲ ਦੇ ਵਿੱਚ ਵਿੱਚ ਹਿੰਗ
ਮਸਾਲਾ ਜਿਹੜਾ ਕੱਟਣਾ ਹੈ ਉਹ ਜਿਵੇਂ ਅਸੀਂ ਚੋਪ ਕਰਦੇ ਹਾਂ ਉੰਝ ਕੱਟਣਾ ਹੈ ਜਾਂ ਮੋਟਾ-ਮੋਟਾ ਜ ਬਰੀਕ-ਬਰੀਕ ਕਿਵੇਂ ਕੱਟਣਾ? ਉਹ ਆਪਣਾ ਹਿਸਾਬ ਹੈ ਜਾਂ ਕੇ ਹੈਗਾ ਕੁਛ ਵੀ ਇੰਜ ਕੱਟਣਾ ਹੈ।
ਉਹ ਤੁਹਾਡੀ ਮਰਜ਼ੀ ਹੈਗੀ ਹੈ, ਜੇ ਅਗਰ ਤੁਸੀਂ ਉਹਨੂੰ ਅਹ ਕਿੱਦਾਂ ਦੀ ਬਣਾਉਣੀ ਕਰੀਮੀ ਵਿੱਚ ਬਣਾਉਣੀ ਹੈਗੀ ਹੈ ਮੋਟੇ-ਮੋਟੇ ਪਿਆਜ ਵਗੈਰਾ ਜਿੱਦਾਂ ਚੋਪ ਕਰਕੇ ਏਹਜ ਬਣਾਉਣੀ ਹੈਗੀ ਹੈ।
ਅੱਛਾ-ਅੱਛਾ।
ਹਾਂ। ਜੇਹੜੇ ਕਰੀਮੀ ਵਿੱਚ ਬਣਾਉਦੇ ਹਾਂਨਾ ਫਿਰ ਅਸੀਂ ਜ਼ਿਆਦਾ ਮੋਟੇ- ਮੋਟੇ ਪਿਆਜ ਵਗੈਰਾ, ਟਮਾਟਰ ਵਗੈਰਾ ਕੱਟਦੇ ਹਾਂ ਫ਼ਿਰ ਅਸੀਂ ਉਹਨੂੰ ਨਾ ਮਤਲਬ ਤੜਕਾ ਲਗਾ ਕੇ ਮੋਟੇ -ਮੋਟਿਆਂ ਨੂੰ ਹੀ ਤੜਕਾ ਲਗਾ ਕੇ ਉਹਨੂੰ ਗ੍ਰੈਂਡ ਕਰਕੇ -ਕਰਕੇ ਉਹਨੂੰ ਕਰੀਮੀ ਬਣਾ ਲੈਂਦੇ ਹੈਗੇ ਆ। ਠੀਕ ਹੈ ਜੇ ਅਗਰ ਅਸੀਂ ਏਦਾਂ ਪਿਆਜ ਟਮਾਟਰ ਥੋੜਾ ਚੌਬ ਕਰਕੇ। ਤੇ ਫੇਰ ਏਦਾਂ ਉਹ ਵੀ ਅੱਛੀ ਲੱਗਦੀ ਹੈ। ਦੀ ਹੈਗੀ ਹੈ। ਬਣਾਈ ਹੋਈ ਹਾਂ ਤੇ। ਹਿੰਗ ਵਗੈਰਾ ਪਾ ਲੈਣੀ ਹੈ, ਤੇਜ ਪੱਤਾ ਪਾ ਲੈਣਾ ਹੈਗਾ ਆ। ਠੀਕ ਹੈ। ਛੋਟੀ ਲੈਇਚੀ, ਮੋਟੀ ਲੈਇਚੀ। ਪਾਲੈਣੀ ਹੈਗੀ ਹੈ। ਇੰਨਾ ਥੋੜ੍ਹਾ ਫਲੇਵਰ ਥੋੜਾ ਫਲੇਵਰ ਆ ਜਾਂਦਾ ਹੈਗਾ ਹੋਰ ਕੁਛ ਨਹੀਂ ਹੈਗਾ, ਠੀਕ ਹੈ।
ਅੱਛਾ-ਅੱਛਾ।
ਫੇਰ ਉਸ। ਉਸ ਤੋਂ ਬਾਅਦ ਪਿਆਜ਼ ਪਿਆਜ਼ ਨੂੰ ਮਤਲਬ ਭੁੰਨਣਾ ਨਾ ਪਿਆਜ਼ ਨੂੰ ਚੰਗੀ ਤਰ੍ਹਾਂ ਨਾ ਹੈਗਾ ਆ। ਠੀਕ ਹੈ ਨਾ ਕਿ ਉਹ ਮਤਲਬ। ਜਦੋਂ ਟਮਾਟਰ ਪਾਈਏ ਨਾ ਤੇ ਉਹ ਤੇਲ ਛੱਡ ਜਾਏ ਅੱਛੇ ਸੇ ਨਾ। ਤੇ ਮਤਲਬ ਥੋੜ੍ਹੇ ਮਤਲਬ ਜ਼ਿਆਦਾ ਬਰਾਊਨ ਕਰ ਲੈਣੇ ਹੈਗੇ ਆ। ਠੀਕ ਹੈ, ਉਹਨਾਂ ਨੂੰ। ਉਹਨਾਂ ਨੂੰ ਭੁੰਨ ਕੇ। ਤੇ ਉਹਦੇ ਵਿੱਚ ਟਮਾਟਰ ਪਾ ਲੈਂਣੇ ਹੈਗੇ ਆ।
ਅੱਛਾ।
ਮਤਲਬ ਉਹਨਾਂ ਨੂੰ ਚੰਗੀ ਤਰ੍ਹਾਂ ਭੁੰਨਣਾ ਹੈਗਾ ਹੈ ਦੋਨਾਂ ਚੀਜ਼ਾਂ ਨੂੰ ਨਾ ਚੰਗੀ ਤਰ੍ਹਾਂ ਮਤਲਬ ਭੁੰਨਣਾ ਹੈਗਾ ਹੈ।
ਹਾਂਜੀ ਹਾਂਜੀ ਜਿਵੇਂ ਅਸੀਂ ਮਸਾਲਾ ਬਣਾਈ। ਚੰਗੀ ਤਰ੍ਹਾਂ ਨੂੰ ਕਰਕੇ ਜਿਵੇਂ ਤੜਕਾ ਲਾਈ ਦਾ ਹੀ ਨਾ ਦੂਜੀ ਚੀਜ਼। ਚਾਨਣ। ਜਿਵੇਂ ਰਾਜਮਾਂ ਬਣਾ ਲੇ ਛੋਲੇ ਬਣਾ ਲਓ।
ਹਾਂਜੀ ਹਾਂਜੀ। ਹੂੰ ਤੇ ਉਹ ਚੰਗੀ ਤਰ੍ਹਾਂ ਫਰਾਏ ਕਰ ਲੈਣਾ ਹੈ। ਫਿਰ ਹਲਦੀ। ਦੇਗੀ ਮਿਰਚ ਗਰਮ ਮਸਾਲਾ ਜੇਗਰ ਦਾਲਚੀਨੀ ਤੁਹਾਡੇ ਕੋਲ ਇੱਦਾਂ ਹੀ ਹੈਗੀ ਹੈ ਜਿੱਦਾਂ ਸਟਿੱਕ ਮਿਲਦੀ ਹੈਗੀ ਉਹਦੀ ਨਾ ਤੇ ਓ ਦਹੀਂ ਪਾਲਣ ਨ ਹੈਗੀ ਹੈ ਨਹੀਂ ਤਾਂ ਫਿਰ ਉਹਨੂੰ ਅਗਰ ਤੁਸੀਂ ਪਾਊਡਰ ਬਣਾਇਆ ਹੋਇਆ ਉਹਦਾ ਤਾਂ ਉਹ ਪਾਊਡਰ ਪਾ ਲੈਣਾ ਹੈਗਾ ਆ ਠੀਕਕੇ ਹੋਛ ਦਾਮ ਅਹ ਜ਼ਿਆਦਾ ਨਹੀਂ ਪਾਣਾ ਮਤਲਬ ਅੱਧਾ ਤੋਂ ਥੋੜ੍ਹਾ ਜਿਨਾ ਘੱਟ ਹੀ ਪਾਣਾ ਹੈਗਾ ਆ
ਹਮ ਅੱਛਾ ਅੱਛਾ
ਹਾਂ ਉਹ ਪਾ ਲੈਣਾ ਹੈਗਾ ਆ ਠੀਕ ਹੈ ਨਾ ਇਹ ਸਾਰੇ ਮਸਾਲੇ ਹੋ ਕੇ ਇਹਨਾਂ ਨੂੰ ਫਿਰ ਚੰਗੀ ਤਰ੍ਹਾਂ ਭੁੰਨ ਲੈਣਾ ਹੈਗਾ ਆ
ਅੱਛਾ
ਉਹ ਤੁਹਾਡੀ ਤੁਹਾਡੀ ਮਰਜ਼ੀ ਹੈਗੀ ਹੈ ਅਗਰ ਤੁਸੀਂ ਅਹ ਉਹਦੇ ਵਿੱਚ ਦਹੀਂ ਪਾਉਣੀ ਮੈਂ ਤਾਂ ਦਹੀਂ ਪਾ ਕੇ ਮੈਂ ਭੁੰਨਦੀ ਹੈਗੀ ਉਹਨਾ ਜ਼ਿਆਦਾ ਅੱਛਾ ਟੇਸਟ ਆਉਂਦਾ ਹੈਗਾ ਆ ਠੀਕ ਹੈ ਜੇ ਅਗਰ ਨਹੀਂ ਹੈ ਗੀ ਤੇ ਕੋਈ ਗੱਲ ਨਹੀਂ ਨਹੀਂ ਤਾਂ ਦਹੀਂ ਪਾਣੀ ਹੈਗੀ ਹੈ ਠੀਕ ਹੈ ਦਹੀਂ ਫੇਰ ਜਦੋਂ ਉਹ ਸਾਰਾ ਜਾਏਗਾ ਨਾ ਤੇਲ ਛੱਡ ਜਾਏਗਾ ਫਿਰ ਦਹੀਂ ਪਾ ਲੈਣੀ ਹੈਗੀ ਹੈ ਦਹੀਂ ਪਾ ਕੇ ਨਾ ਫਿਰ ਉਹਨੂੰ ਥੋੜ੍ਹਾ ਜਿਆਦਾ ਟਾਈਮ ਤੱਕ ਹੋਰਨ ਪੁਜਣਾ ਹੈ ਭੁਜਾਣਾ ਹੈਗਾ ਆ
ਅੱਛਾ ਅੱਛਾ
ਜਦੋਂ ਫਿਰ ਪੁੱਜ ਜਾਏਗਾ ਤੇਲ ਹੋਰ ਛੱਡ ਜਾਏਗਾ ਠੀਕ ਹੈ ਜਿਹੜੀਆਂ ਤੁਸੀਂ ਚਾਮਪਾਂ ਫਰਾਈ ਕਰ ਕਰਕੇ ਰੱਖੀਆਂ ਸੀਗੀਆਂ ਨਾ ਉਹ ਚਾਪਾਂ ਦੇ ਨਾ ਨਾਈਫ ਕਾਚੂ ਦੇ ਨਾਲ ਨਾ ਉਹਦੇ ਵਿੱਚ ਨਾ ਥੋੜੇ ਥੋੜੇ ਨੂੰ ਸੁਰਾਖ ਜੇਹੇ ਕਰ ਲਣੇ ਕੱਟ ਲਗਾ ਦਿੰਣੇ ਹੈਗੇ ਆ
ਅੱਛਾ ਅੱਛਾ
ਠੀਕ ਹੈ ਨਾ ਜਦੋਂ ਫਿਰ ਉਹ ਲਗਾ ਲੈਂਦੇ ਹੈਗੇ ਆ ਨਾ ਫੇਿਰ ਉਹਨੂੰ ਅਂ ਚਾਂਪਾਂ ਦੇ ਵਿੱਚ ਪਾਣਾ ਹੈਗਾ ਐ ਉਹਰੇ ਵਿੱਚ ਜੋ ਮਸਾਲੇ ਵਿੱਚ ਪਾ ਦੇਣਾ ਚਾਪਾਂ ਨੂੰ ਨਾ ਫਿਰ ਇੱਕ ਇੱਕ ਗਲਾਸ ਜਾਂ ਅੱਧਾ ਗਲਾਸ ਪਾਣੀ ਦਾ ਪਾ ਕੇ ਨਾ ਉਹਨੂੰ ਰੇਝਾ ਕਰਵਾਉਣਾ ਅੱਛੇ ਸ ਕਿ ਜਿਹੜਾ ਉਹ ਅਸੀਂ ਬਣਾਇ ਦਾ ਮਸਾਲਾ ਭੁੰਨਿਆ ਦਾ ਹੈਗਾ ਹੈ ਨਾ ਉਹ ਉਹਦੇ ਵਿੱਚ ਚੰਗੀ ਤਰ੍ਹਾਂ ਚਸ ਬਜਾਏ
ਅੱਛਾ ਹਾਂ ਫਿਰ ਉਹਨੂੰ ਉਹ
ਵਿੱਚੋਂ ਦੀ ਮਸਾਲੇ ਦਾ ਟੇਸਟ ਨੀ ਆਉਂਦਾ ਵਿੱਚੋਂ ਕੱਚੀਆਂ ਕੱਚੀਆਂ ਲੱਗਦੀਆਂ ਹੈਗੀਆਂ ਵੈ ਤੇ ਅਗਰ ਪਾਣੀ ਪਾ ਅਸੀਂ ਉਹਨੂੰ ਥੋੜਾ ਜਿਨਾ ਟਾਈਮ ਉਹਨੂੰ ਉਹ ਕਰਵਾ ਲੈਂਦੇ ਹਨਾ ਭੁਨ ਲੈਂਦੇ ਹੀਆਂ ਤੇ ਏਦਾਂ ਫਿਰ ਵਿੱਚ ਧੱਸ ਜਾਂਦਾ ਨਮਕ ਵਗੈਰਾ ਮਸਾਲੇ ਵਗੈਰਾ ਸਾਰੇ ਉਹਦੇ ਵਿੱਚ ਧਸ ਜਾਂਦੇ ਹੈਗੇ ਆ
ਅੱਛਾ ਅੱਛਾ
ਹੂੰ ਉਹਨੂੰ ਢਾਕ ਕੇ ਥੋੜਾ ਟਾਈਮ ਇਦਾਂ ਹੀ ਇੱਕ ਗੜਕਾ ਜਿਹਾ ਦਲਵਾਲਣਾ ਹੁੰਦਾ ਹੈਗਾ ਆ
ਅੱਛਾ ਅੱਛਾ ਹਾਂ ਮਤਲਬ ਕਿ ਸਲੋ ਤੇ ਬੰਦਾ ਰੱਖਦਾ ਨ ਹੌਲੀ ਹੌਲੀ ਤੇ ਹੋ ਰ ਰਹਦੀ ਹੈ ਤੇ ਉਹ ਹੋ ਜਾਂਦੀ ਹੈ ਫਿਰ
ਹੂੰ
ਕੋਈ ਨੀ ਹੁਣ ਮੈਂ ਦੇਖਾਂਗੀ ਹੁਣ ਮੈਂ ਬਣਾਵਾਂਗੀ ਕਲ ਭਾਵੇਂ
ਹਮ ਜੇ ਅਗਰ ਉਹ ਕਿਉਂਕਿ ਇਹਦੇ ਨਾਲ ਇੱਕ ਮਸਾਲਾ ਇਹਦੇ ਨਾਲ ਹੀ ਮਿਲਦਾ ਹੈਗਾ ਆ ਠੀਕ ਹੈ ਨਾ ਅਸੀਂ ਉਹ ਵੀ ਮਸਾਲਾ ਪਾਉਂਦੇ ਹੈਗੇ ਹ ਉਹ ਵੀ ਮਸਾਲਾ ਪਾਉਦੇ ਅੱਧਾ ਪੈਕੇਟ ਜਾਂ ਪੂਰਾ ਪੈਕੇਟ ਪਾਈ ਦਾ ਹੈਗਾ ਆ ਜੇ ਅੱਧਾ ਕਿੱਲੋ ਚਾਮਪਾਂ ਦੇ ਨਾਲ ਹੈਗਾ ਤੇ ਫੇਿਰ ਅਸੀਂ ਪੂਰਾ ਪੈਕੇਟ ਹੀ ਪਾ ਲਦੇ ਹੈਗੇ ਹ ਠੀਕ ਹੈ ਨਾ ਤੇ ਉਹ ਮਸਾਲੇ ਦਾ ਵੀ ਕਾਫੀ ਅੱਛਾ ਟੇਸਟ ਆਉਂਦਾ ਹੈਗਾ ਕੋਈ ਨਹੀਂੀ ਜੇ ਅਗਰ ਟਾਈਮ ਲਗਾ ਨਾ ਮੈਂ ਇੱਥੋਂ ਤੁਹਾਨੂੰ ਭੇਜਾਂਗੀ ਉਹ ਵਾਲੀਆਂ ਚਪਾਂ ਹਨ
ਹਾਂਜੀ ਹਾਂਜੀ ਕੋਈ ਨੀ ਪਹਿਲ ਤਾਂ ਮੈਂ ਦੇਖ ਖੰਘਣੇ ਇੱਥੇ ਜਿਹੜੀ ਮਿਲਦੀ ਹੈ ਤੇ ਉਹੀ ਬਣਾ ਕੇ ਦੇਖਾਂਗੀ ਕਿਉਂਕਿ ਇਹ ਟੇਸ ਪੰਚ ਚਾਂਪ ਦਾ ਵੀ ਹੋਣਾ ਚਾਹੀਦਾ ਚਾਹੀਦਾ ਨਾ
ਹਾਂ ਉਹ ਤਾਂ ਹੈ ਹਮ ਇਹਦਾ ਹਰ ਥਾਂ ਮੈਦੇ ਦੀਆਂ ਹੀ ਮਿਲਦੀਆਂ ਹੈਗੀਆਂ ਵੈਂ
ਹਾਂ ਇੱਕ ਸੋਇਆ ਚਾਂਪ ਹੁੰਦੀ ਆ ਨਾ ਚਾਂਪ ਉਹ ਵਧੀਆ ਲੱਗਦੀ ਹੈ
ਇੱਥੇਿਲਦੇ ਤੇ ਉਹ ਬਹੁ ਬਹੁਤ ਫੇਮਸ ਹੈਗੀ ਇੱਥੇ ਨਾ
ਕਿਆ ੱਤਾਂ ਤਿਆਰੀ ਚੱਲਦੀ ਹੈ ਕੋਈ ਉਹ ਚਾਪ ਕੋਈ ਕਰੀਮੀ ਚਾਪ ਮਲਾਈ ਚ ਆਪ ਤੰਦੂਰੀ ਚ ਚਬ ਅੱਜ ਕਲ ਦੇ ਰੈਸਪੀ ਬੜੀ ਆਉਂਦੀ ਹੈ ਖਾਣ ਨੂੰ ਸਵਾਦ ਲੱਗਦੀਆਂ ਵੀਨੇ ਨਾਲੇ ਠੀਕ ਹੈ ਹੈਲਦੀ ਦੀ ਹੈਲਦੀ ਵੀ ਹੋ ਜਾਂਦੀ
ਹਾਂਜੀ ਬਾਹਰ ਖਾਣ ਨਾਲੋਂ ਵਧੀਆ ਹੈਗਾ ਵਾ ਕਿ ਇੱਥੇ ਇੱਥੇ ਹੀ ਘਰ ਹੀ ਬੰਦਾ ਬਣਾ ਲਏ ਕਰੀਮੀ ਵੀ ਬਣਦੀ ਹੈਗੀ ਹੈ ਬਾਹਟ ਤਾਂ ਮਿਉਨੀ ਵਗੈਰਾ ਪਾਉਂਦੇ ਹੈਗੇ ਨਾ ਇੱਥੇ ਬੰਦਾ ਘਰ ਮਲਾਈ ਕੱਢ ਦੀ ਹੁੰਦੀ ਹੈਗੀ ਦੁੱਧ ਦੀ ਹਾਂ ਉਹ ਬਹੁਤ
ਚਲੋ ਠੀਕ ਠੀਕ ਹੈ
ਹ ਹ ਹ ਹ ਹ ਓਕੇ ਚਲੋ ਠੀਕ ਹੈ ਓਕੇ ਸਤਿ ਸ੍ਰੀ ਅਕਾਲ ਜੀ